ਕਿਥਲੇ
ਹਾਂਜੀ ਭੈਣ ਜੀ ਹਾਂਜੀ ਭੈਣ ਜੀ ਸਸ਼ੀ ਕਾਲ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡਾ ਹੁਣ ਕਿੱਥੇ ਹੁੰਦੇ ਅੋ
ਬਸ ਵਧੀਆ ਘਰ ਈ ਬਾ ਕਿੱਥੇ ਜਾਣਾ
ਅੱਛਾ
ਅੱਜ ਕੱਲ੍ਹ ਗਲੀ ਮੱਲੇ ਚ ਤੇ ਨਿਕਲਣ ਦਾ ਕੋਈ ਸਮਾਂ ਹੈ ਨੀ
ਨਈ ਭੈਣ ਜੀ ਅੱਜ ਕੱਲ ਆਪਣੇ ਘਰੇ ਠੀਕ ਆ ਬੰਦਾ ਨਾ ਕਿਸੇ ਕੋ ਜਾਵੇ ਨਾ ਇੱਕ ਕਰੇ ਤੇ ਨਾ ਇੱਕ ਦੋ ਸੁਣੇ
ਹਾਂ ਉਹ ਤੇ ਹੈ ਮੈਂ ਤੇ ਮੈਂ ਤਾਂ ਕੇਨਾਂ ਸੀ ਮੂੰਹ ਤੇ ਕੇਆ ਸੀ ਪਰਸੋਂ ਚੋਥ ਨੋਨੀ ਦੀ ਮੰਮੀ ਨੋਨੀ ਦੀ ਮੰਮੀ ਨੂੰ ਮੈਂ ਕਿਆ ਭੀ ਆਪਣੇ ਅੰਦਰ ਈ ਸਈ ਆ ਅਸੀ ਜੇ ਆਵੀ ਬਾਰ ਨਿਕਲਾਂਗੇ ਇੱਕ ਕਹਾਂਗੇ ਤੇ ਦੋ ਸੁਣਾਂਗੇ ਕੀ ਫਾਇਦਾ
ਅੱਜ ਕੱਲ ਫੇਰ ਅਪਣੇ ਵੱਲ ਨੀ ਨਾ ਦੇਖਦੇ ਚਾਤੀ ਨੀ ਮਾਰਦੇ ਲੋਕੀ
ਕੋਈ ਗੱਲ ਨੀ ਜੇ ਕੋਈ ਗ਼ਲਤ ਕਰਦੇ ਨਾ ਕਦੀ ਨਾ ਕਦੀ ਆਪਣੇ ਅੱਗੇ ਆਦਾਂ
ਏ ਤੇ ਹੈ ਵੇਂ ਫਿਰ
ਪਰਮਾਤਮਾ ਤਾਂ ਦੇਖਦਾ ਈ ਹੈ ਨਾ ਇਨਸਾਨ ਭਾਵੇਂ ਇਨਸਾਨ ਨੂੰ ਨਈ ਦੇਖਦਾ ਤੇ ਪਰਮਾਤਮਾ ਦੇਖਦੇ ਏ ਓ ਸਾਰੇ ਲੇਖੇ ਲਿਖੇ ਜਾਂਦੇ ਪਏ ਨੇ ਜੋ ਵੀ ਜੋ ਜੋ ਕੁੱਝ ਕਰਦਾ ਪਿਆ ਮੈਂ ਤੇ ਮੈਂ ਤੇ ਸੱਚੀ ਦੱਸਾਂ ਮੈਂ ਤੇ ਭੈਣਜੀ ਇੱਕ ਫਸ ਗਈਏ ਇੱਕ ਸਾਬ ਦਾ ਸਮਝੋ ਤੁਸੀਂ ਮੈਂ ਇੱਕ ਰਿਸ਼ਤਾ ਕਰਾਇਆ ਤੇ ਹੈ ਪਰ ਮੈਂ ਓ ਵੀ ਰੱਬ ਕੋਲੋਂ ਨਾ। ਕਿਸੇ ਵੇਲੇ ਮਾਫੀਆਂ ਈ ਮੰਗਦੀਆਂ ਵੀ ਰੱਬਾ ਜੇ ਮੇਰੇ ਕੋਲ ਭੁੱਲ ਭੁਲੇਖੇ ਵੀ ਗ਼ਲਤੀ ਹੋਗੀ ਐ ਨਾ ਮੈਨੂੰ ਮਾਫ਼ ਕਰਨਾ।
ਤਾਂ ਤੁ ਤੁਹਾਨੂੰ ਕੇੜਾ ਪਤਾ ਸੀਗਾ ਕਿ ਏਦਾਂ ਦੇ ਬੰਦੇ ਹੋਣਗੇ ਰਿਸ਼ਤੇ ਦੁਨੀਆਂ ਕਰਾਂਦੀ ਐ।
ਬਸ ਤੁਾਨੂੰ ਪਤਾ ਨਾ ਨਈ ਵੀ ਮੈਨੂੰ ਪਤਾ ਪਰ ਇਲਜਾਮ ਲਾਣ ਵਾਲੇ ਨੇ ਲਾ ਈ ਦੇਣਾ ਉਨਾਂ ਨੇ ਗੱਲਾਂ ਕਰਨ ਵਾਲਿਆਂ ਨੇ ਕਾਰ ਈ ਦੇਣੀ ਆ
ਆਲਾਏ ਦੇ ਅਗਲੇ ਸਹੀ ਗੱਲ ਆ ਗੱਲ ਤਾਂ ਚੱਕਦੇ ਨੀ ਹਾਂ ਫਲਾਣੇ ਨੂੰ ਪਤਾ ਹੀ ਸੀਗਾ
ਹਾਂ ਹੁਣ ਕਿਸੇ ਨੂੰ ਥੋੜ੍ਹਾ ਪਤਾ ਵੀ ਸਾਨੂੰ ਨਈ ਮੈਨੂੰ ਕਿੰਨੇ ਕ ਸਾਲ ਹੋਏ ਸੀ ਇੱਥੇ ਆਇਆ ਕੁਛ ਵੀ ਨੀ ਸਾਰ ਹੋਏ, ਮੈਨੂੰ ਏਨਾਂ ਪਤਾ ਹੁੰਦਾ ਨਾ ਏਨਾਂ ਦੇ ਘਰ ਦਾ ਪੂਰਾ ਭੇਤ, ਆ ਇਨਾਂ ਦਾ ਪੂਰੇ ਭੇਤ ਤੇ ਮੈਨੂੰ ਹੁਨ ਜਾ ਕੇ ਪਤਾ ਲੱਗਿਆ, ਜਦੋਂ ਜਦੋਂ ਮੇਰੇ ਕਿ ਬੱਚੇ ਵੱਡੇ ਹੋ ਗਏ ਨੇ, ਤੇ ਏ ਵਿਆਈ ਆਈ ਐ, ਤਾਂ ਜ਼ਾਦਾ ਤਰ ਏ ਵਿਆਈ ਆਈਏ, ਤਾਂ ਮੈਨੂੰ ਏਨਾਂ ਦੇ ਭੇਦ ਪਤਾ ਲੱਗੇ ਐ, ਨਈ ਤੇ ਮੈਨੂੰ ਕੁਛ ਨਈ ਸੀ ਪਤਾ ਲਗਨਾ
ਅੱਜ ਕੱਲ ਦਾ ਅੱਜ ਕੱਲ੍ਹ ਲੋਕੀ ਆਪਣੇ ਵੱਲ ਨੀ ਨਾ ਦੇਖਦੇ, ਅਸੀਂ ਕੀ ਆ, ਤੇ ਅਗਲੇ ਤੇ ਇਲਜਾਮ ਲਾਣੇ ਸ਼ੁਰੂ ਕਰ ਦਿੰਦੇ ਨੇ, ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਆ, ਆਪਣੇ ਨੀ ਦੇਖਦੇ ਸਾਡੇ ਵੀ ਧੀਆਂ ਵੀ ਏ ਤੇ ਪੁੱਤ ਵੀ ਏ
ਹੁਣ ਜੇ ਕਿਸੇ ਦੀ ਏਦਾਂ ਧੀ ਭੈਣ ਨੂੰ ਨਾਜਾਇਜ਼ ਗੱਲਾਂ ਕਰੋ ਨਾ, ਆਪਣੇ ਅੱਗੇ ਆਦਿਆਂ ਐ। ਜੇ ਓਨਾਂ ਨੇ ਇੰਨਾ ਪਰੇਸ਼ਾਨ ਓ ਕੁੜੀ ਨੂੰ ਰੱਖੇਆ ਹੋਇਆ ਵਾ, ਤਾਂ ਆਪਣੇ ਅੱਗੇ ਆਦਾਂ ਹੀ ਪਿਆ ਸਭ ਕੁਛ ਸਭ ਕੁਛ ਅੱਗੇ ਆਣ ਦਿੰਆ ਵਾ
ਭਗਵਾਨ ਜਿਹੜੀ ਗਾ ਹੋਵੇ ਨਾ, ਸ਼ਰੀਕਾ ਜਿਹੜਾ ਹੁੰਦਾ ਤਮਾਸ਼ਾ ਦੇਖਦਾ ਵਾ।
ਹਾਂ
ਛਾ ਦੇਖਦਾ ਅਗਲੇ ਨੂੰ ਕੀ ਐ, ਉਹ ਉਹਦਿਆਂ ਤਾਂ ਵਿਆਹਿਆਂ ਹੋਇਆਂ ਵਾ, ਉਹਨੇ ਕਹਿਣਾ ਜੋ ਹੁੰਦਾ ਹੋਈ ਜਾਵੇ
ਮੈਂ ਸਚੀ ਦੱਸਾਂ, ਮੇਰਾ ਨਾ ਇੰਨਾ ਮਨ ਨੀ ਕਰਦਾ, ਕਿ ਹੁਣ ਮੈਂ ਆਸ ਪਾਸ ਏੰਨਿਆਂ ਗੱਲਾਂ ਬਾਤਾਂ ਕਰਾਂ ਬੋਲਾ ਚਾਲਾ, ਮੇਰਾ ਮਨ ਨੀ ਕਰਦਾ ਹੁਣ, ਸਿਰਫ ਇੱਕ ਸੁਨੈਨਾ ਦੀ ਮੰਮੀ ਨਾਲ ਰੱਖੇਆ ਹੋਇਆ ਮੈਂ ਥੋੜਾ ਜੇਆ
ਬਸ ਠੀਕ ਏ, ਸਾਬ ਨਾਲ ਈ ਰੱਖਣਾ ਚਾਈਦਾ ਅੱਜ ਕੱਲ
ਹਾਂ ਅਜ ਜਿੱਤਣਾ, ਉਹਨਾਂ ਨੇ ਓਨਾਂ ਨੇ ਕਰਾ, ਔ ਇੱਥੋਂ ਦੇ ਜੇੜੇ ਲੋਕ ਆ ਨਾ, ਉਹ ਪੰਜਾਬੀਆਂ ਵਰਗੇ ਨਹੀਂ ਹੈਗੇ ਓ ਏਨਾਂ ਵਰਗੇ ਨੀ ਹੈਗੇ
ਪਤਾ ਕੀ ਗੱਲ ਏ ਜੇ ਆਪਾਂ ਕਿਸੇ ਕੋਲ ਖੜੇ ਵੀ ਹੋ ਜਾਂਗੇ, ਹਾਂ ਵੀੈਂ ਕੇ ਦਿੱਤੀ ਨਾ ਹਾਂ ਬਸ ਔ ਚੀ ਬੰਦਾ ਫਸ ਜਾਂਦੈ ਕਿ ਹਾਂ ਏਨੇ ਸਾਡੀ ਗੱਲ ਚ ਹੰਗਾਰਾ ਭਰਿਆ ਵੈ।
ਏ ਤੇ ਏਦਾਂ ਦੇ ਨੇ, ਏ ਏਨਾਂ ਦਾ ਏਹ ਸਾਡੇ ਘਰ ਚ, ਇੰਨਾ ਕੁ ਧਿਆਨ ਰੱਖਦੇ ਆ ਨਾ ਕਿ ਅਸੀਂ ਕਿਸੇ ਦੇ ਘਰ ਵੀ ਜਾਈਏ ਨਾ ਤੇ ਪੂਰੀ ਤਕ ਰੱਖਦੇ ਨੇ। ਅਰ ਮੈਂ ਨਾ ਇੱਕ ਦਿਨ ਏਨਾਂ, ਸੁਨੈਨਾ ਘਰ ਗਈ। ਤੇ, ਏ, ਨੋਨੀ ਦੀ ਮੰਮੀ ਨੇ ਪੂਰੀ ਤਾਕ ਰੱਖੀ ਕੀ ਕੈੰਦੀ ਇੱਕ ਘੰਟੇ ਪੈਲੇ ਗਈ ਸੀ, ਤੇ ਇੱਕ ਘੰਟੇ ਬਾਦ ਆਈ।
ਨਹੀਂ ਨਹੀਂ, ਏਨੂੰ ਨੋਟ ਕੀਤਾ ਔਨੇ, ਸਾਰਾ ਨਾ।
ਏਦੇ ਪਾਪਾ ਵੀ ਖਿੱਜਦੇ ਨੇ, ਕੈੰਦੇ ਅਸੀਂ ਜੇ ਕੋਈ ਮੈਂ ਚੀਜ਼ ਲੈ ਕੇ ਆਵਾਂ ਨਾ, ਹੱਥਾਂ ਤੇ ਪੂਰਾ ਦੇਖੇ ਗੀ। ਉਪਰ ਤੋ, ਲੈ ਕੇ ਥਲੇਦਾ
ਹਾਂ, ਮੈਂ ਵੀ ਦੇਖੀ ਐ, ਬਹੁਤ ਗੰਦੀ ਆਦਤ ਹੈ ਨਾ ਓਦੀ। ਬੌਹ ਗੰਦੀ ਆਦਤ ਹੈ, ਮੈਂ ਦੇਖਿਆ ਔਨੂੰ, ਔਨੇ ਦੇਖਣੈ ਵੈਂ।
ਔਥੇ ਰਹਿਣਾ ਮੰਮੀ ਨੇ, ਉਨਾਂ ਦੇ ਮੁੰਡੇ ਦਾ ਜਨਮ ਦਿਨ ਸੀ। ਤੇ ਮੈਂ ਪੂਰਨਮਾਸ਼ੀ ਦਾ ਉਨਾਂ ਨੇ ਓਹ ਕਰਾਯਾ ਸੀ, ਕਥਾ, ਕਥਾ ਕਰਾਈ ਸੀ ਅੱਜ। ਤੇ ਨਾਲ ਹਵਨ ਕਰਾਇਆ ਸੀ, ਫੇਰ ਅੱਜ ਰੋਟੀ ਦਾ ਟੇ ਸਾਡੇ ਉਧਰ ਹੀ ਸ ਤੇ ਅਸੀਂ ਗਏ ਦੇ, ਔੱਧਰ ਹੀ। ਬਾਕੀ ਏਨਾਂ ਦੇ, ਇੱਕ ਦਿਨ ਓ ਇੱਕ ਦਿਨ ਉਹ ਕਹੰਦੀ ਤੁਸੀਂ ਨਾ ਅ ਹਮਾਰੇ ਘਰ ਈ ਦੇਖਲੋ ਵੀਡੀਓ ਸ਼ਾਦੀ ਕੀ, ਆਪਣੀ ਲੜਕੀ ਕੀ ਤੇ ਮੈਂ ਉੱਥੇ ਜਾਣ ਲੱਗੀ ਏ ਤੇ ਨਾਲੇ ਗੇਟ ਤੋਂ ਬਾਹਰ ਆਗੀ, ਏ ਝੱਟ ਦੇਖਣ ਆਂਦੀ ਐ, ਕਿ ਕਿੱਥੇ ਚੱਲੇ ਆ।
ਹਾਂ, ਨਾਲੀ ਪੂਰੀ ਤਾਕਾ ਜਾਕੀ ਰੱਖਦੇ ਐ, ਪੂਰਾ
ਸਾਡਾ ਤੇ ਬੌਹਤ ਹੀ ਧਿਆਨ ਰੱਖਦੇ ਐ। ਬਲਕਿ ਮੈਂ ਇਕ ਦਿਨ ਨਾ ਮੈਂ, ਤੇ ਗੁੱਸੇ ਹਾਸੇ-ਹਾਸੇ ਚ ਮੈਂ ਕੈ ਵੀ ਦਿੱਤਾ ਸੀ। ਮੈਂ ਕੇਹਾ ਸਾਡੇ, ਸਾਡਾ ਕੀ ਲੇਣਾ ਦੇਣਾ ਤੁਹਾਡੇ ਨਾਲ ਤੁਹੀ ਏਨਾ ਸਾਨੂੰ ਜੋ ਤੇ ਹੁਣੇ ਮੰਮੀ ਨੂੰ ਸੁਣਾਯਾ, ਸੁਣਾਯਾ ਤੇ ਮੈਂ ਏਹਨੂੰ ਹੀ।
ਹਾਂ, ਸਿੱਧਾਂ ਕਹੋ ਤੁਹਾਡੇ ਘਰ ਕੋਈ ਆੰਦਾ, ਅਸੀਂ ਦੇਖਦੇ ਆਂ ਕੌਣ ਆਯਾ ਕੌਣ ਗਯਾ। ਕੀ ਲੈ ਕੇ ਆਯਾ, ਕੀ ਦੇ ਕੇ ਚਲਾ, ਹਾਂ।
ਕਿਸ ਗੱਲੋਂ ਤੁਸੀ, ਸਾਡੇ ਤੇ, ਸਾਡਾ ਇੰਨਾ ਧਿਆਨ ਰੱਖਦੇ ਔ, ਮੈਂ ਤੇ ਇੰਨੀ ਗੱਲ ਕੈ ਵੀ ਦਿੱਤੀ ਸੀ।
ਐਵੀ ਕਈਏ ਕਈਆ ਨੂੰ ਆਦਤ ਹੁੰਦੀ ਏ।
ਹੂੰ। ਬਾਸ ਬੁੁਰੇ ਹਾਲ ਆ ਜੀ, ਕੀ ਕਰੀਏ ਭੈਣਜੀ? ਮੈਂ ਤੇ ਕੈੰਣੀ ਆ ਰੱਬਾ ਕੋਈ ਐਸੀ ਮੀਨੂੰ ਕਲੋਨੀ ਦੇਵੇ ਤੇ ਜਿੱਥੇ ਇੱਕ-ਦੂਜੇ ਨਾਲ ਇੰਟਰਫੇਅਰ ਹੋਏ ਨਾ ਬਿਲਕੁਲ।
ਸਹੀ ਗੱਲ ਐ, ਗੰਦੀ ਜਗ੍ਹਾ ਫਸੇ ਹੋਏ ਤੁਸੀਂ ਵੀ।
ਹਾਂ। ਪਰਸੋਂ ਚੌਥ ਨਾ ਅਸੀਂ ਐਵੇਂ ਬੈਠੇ-ਬੈਠੇ ਕਈ ਜਾ ਕੇੰਦੇ ਪਏ ਕੀ ਅਸੀਂ ਨਾ ਐ ਸੈ਼ਰ ਛੱਡ ਹੀ ਦੇਈਏ ਲੁਧਿਆਣੇ ਚੱਲੀਏ ਜ ਏਨਾ ਘਰ ਨਾ ਅਗੇ ਹੋਕੇ। ਐਣ ਫੇਰ ਨਾ ਮੇਰੀ ਲੜਾਈ ਹੋਰੀ ਗੀ।
ਹੂੰ ਹੂੰ।
ਤੇ ਆਹੀਂ ਕੇਆ ਨਾ ਬੜਾ ਏਰੀਆ ਗੰਦਾ ਜਾ ਵਾ ਵੇ ਕੱਥੇ ਚੱਲੀਏ। ਔ ਬੀਆ ਨੂੰ ਕਿਹਾ ਮੈਂ ਆਪਣੀ ਛੋਟੀ ਜੇੜੀ ਮੇਰੀ ਕੁੜੀ ਐ ਨਾ ਉਨੂੰ ਮੈਂ ਕਿਹਾ ਮੈਂ ਕੈ ਤੇਰੇ ਸਕੂਲ ਦਾ ਪੰਗਾ ਪੈਣਾ ਨਾ ਤੈਨੂੰ ਕੈੰਦੀ ਮੈਂ ਤੋ ਵਹਾ ਪੇ ਕਭੀ ਨਾ ਪੜੂ।
ਉਂ ਉਂ।
ਮੈਂ ਕਿਹਾ ਫੇਰ ਤੇਨ ਤੂੰ ਨੰਦ ਮੈਂ ਕਿਹਾ ਫੇਰ ਤੂੰ ਅਪਣੀ ਵੱਡੀ ਭੈਣ ਕੋਲ ਰੈਹਲੀ। ਕੈੰਦੀ ਨਾ ਆ ਮੈਂ ਨੀ ਰੈਹਤੀ। ਮੈਂ ਤੋ ਯਾਹਾਂ ਹੀ ਪੜੂਗੀ ਮੈਨੇ ਨੀ ਹੋਰ ਕਹੀ ਜਾਣਾ। ਮੈਂ ਕਿਹਾ ਸੈ਼ਦ ਤੇਰੇ ਕਾਨ ਵੈਸੇ ਵੀ ਰੂੱਜੇ ਪਏ ਆ।
ਨਹੀਂ ਓਦਾਂ ਫਿਰ ਕਿਉਂ ਪੰਜਾਬੀ ਆਏਗੀ ਨੀ ਏਥੇ ਤੇ ਇੰਗਲਿਸ਼ ਹੈ ਸਗੋਂ।
ਇਹਨੂੰ ਪੰਜਾਬੀ ਨੀ ਨਾ ਆਦੀ ਇੱਥੇ ਇੱਥੇ ਹਿੰਦੀ ਚੱਲਦਾ ਨਾ ਸਾਰਾ ਸਿਸਟਮ। ਹਰ ਚੀਜ਼ ਹਿੰਦੀ 'ਚ ਹੈ ਜਿੱਦਾਂ ਉੱਥੇ ਪੰਜਾਬੀ 'ਚ ਐ।
ਹਾਂ ਥੋੜਾ ਔਖਾ ਹੋਏਗਾ ਪਹਿਲੇ-ਪਹਿਲੇ ਥੋੜਾ ਔਖਾ
ਹਾਂ ਹੁਣ ਇਹਨੇ ਇਸ ਵਸ ਤੋਂ ਨਾ ਪੰਜਾਬੀ ਰੱਖ ਲਈ ਐ। ਇੱਕ ਸਬਜੈਕਟ ਜਿੱਦਾਂ ਸਾਡੇ ਉੱਥੇ ਇੱਕ ਸਬਜੈਕਟ ਹਿੰਦੀ ਹੁੰਦਾ ਹੈ ਨਾ।
ਹਾਂ ਹਾਂ ਹਾਂ।
ਇੱਥੇ ਹੁਣ ਪੰਜਾਬੀ ਔਰ ਸੰਸਕ੍ਰਿਤ ਦੋ ਓਪਸ਼ਨ ਹੁੰਦੇ ਨੇ ਤੇ ਇਹਨੇ ਐਕਟਿਵ ਪੰਜਾਬੀ ਦਿੱ ਤੇ ਉਹ ਮੈਨੂੰ ਹੁਣ ਕਹਿੰਦੀ ਆ ਮੰਮੀ ਪੜ੍ਹਾਓ।
ਪਰ ਨਹੀਂ ਸਾਡੇ ਇੱਥੇ ਹੁਣ ਪਿਓਰ ਪੰਜਾਬੀ ਨਹੀਂ ਹੈਗੀ। ਉਹ ਸਰਕਾਰੀ ਸਕੂਲਾਂ ਚ ਜਿਹੜੇ ਇੰਗਲਿਸ਼ ਸਕੂਲ ਹੈ ਨਾ ਉੱਥੇ ਇੰਗਲਿਸ਼ ਤੇ ਹਿੰਦੀ ਹੀ ਚੱਲਦੇ ਗੱਲ ਵੀ ਹਿੰਦੀ ਵਿੱਚ ਹੀ ਕਰਦੇ ਆ
ਅੱਛਾ!
ਪੰਜਾਬੀ ਚ ਨਹੀ ਕਰਦੇ ਹੈਗੇ? ਅੰਸ਼ ਦਾ ਸਕੂਲ ਹੈ ਹਿੰਦੀ ਚਲਦੀ ਹੈ ਪੇਰੈਂਟਸ ਜਾਂਦੇ ਮੀਟਿੰਗ ਤੇ ਹਿੰਦੀ 'ਚ ਗੱਲ ਕਰਦੇ ਆ। ਜਾਂ ਇੰਲਿਸ਼ ਜਾਂ ਹਿੰਦੀ ਟੀਚਰ ਵੀ ਦੇਖ ਲੈਂਦੇ ਕਿਹੜਾ ਪੇਰੈਂਟਸ ਮਤਲਬ ਜ਼ਿਆਦਾ ਪੜ੍ਹਿਆ ਲਿਖਿਆ ਉਹ ਇੰਗਲਿਸ਼ ਚ ਗੱਲ ਕਰਨਗੇ। ਸਕੂਲ ਤਾਂ ਸਟੈਂਡਰਡ ਦੇ ਵੀ ਹੈਗੇ ਵ ਵੱਧੋ ਵੱਧ ਵੀ ਹੈਗੇ ਨੇ।
ਅਰੈ ਹੁਣ ਤੇ ਕੋ ਬੜੇ ਰੂਲ ਚੱਲ ਗੇ ਨਾ ਹੁਣ ਅਹ ਇਨਾਂ ਦਾ ਵਿਆਹ ਹੋਯਾ ਨਾ। ਮੇਰੇ ਚ ਵੱਡੀ ਕੁੜੀ ਦਾ ਕਿ ਓਨਾਂ ਨੂੰ ਕੈੰਦੇ ਓਹ ਕਿਆ ਵਾ ਪੁ ਤੁਸੀਂ ਆਪਣਾ ਮੈਰਿਜ ਸਰਟੀਫਿਕੇਟ ਬਣਾਓ। ਹੁੰਫੀ ਆਣ ਵਾਲੇ ਟਾਈਮ ਤੇ ਅੱਗੋਂ ਬੱਚਿਆਂ ਦੀ ਐਡਮਿਸ਼ਨ ਸ਼ਨ ਤਾਂ ਹੋਏਗੀ ਜੇ ਆਪਣਾ ਮੈਰਿਜ ਸਰਟੀਫਿਕੇਟ ਹੋਏਗਾ ਤਾ। ਤੇ ਹੁਣ ਓਨਾਂ ਨੇ ਮੈਰਿਜ ਸਰਟੀਫਿਕੇਟ ਬਣਵਾਯੈ ਆਪਣਾ।
ਹੂੰ
ਐ ਰੂਲ ਚੱਲ ਪਏ ਨੇ ਹੁਣ।
ੇ ਤੇ ਕੋਈ ਉਹ ਗੱਲ ਹੈਗੀ ਬਣਾ ਕੇ ਰੱਖ ਲੈਣਾ ਇੱਕ ਮੈਰਿਜ ਸਰਟੀਫਿਕੇਟ ਵੀ
ਹਾਂ ਨਹੀਂ ਬਣਾਇਆ ਵਾਂ ਮੈ ਅਸਾ ਹੋਰ ਦੱਸੋ ਅੱਜ ਕੀ ਖਾਧਾ ਪਕਾਇਆ?
ਬਸ ਰੋਟੀ ਬਣਾਈ ਸੀ ਸਵੇਰੇ ਬਣਾਈ ਹੈ ਦੁਪਹਿਰੀ ਆਹ ਕੁੜੀ ਸਾਡੀ ਗਿਰੀ ਐ ਬਨਾਨ ਲੱਗੀ ਰੋਟੀ, ਇਹਦੇ ਦਿਮਾਗ ਚ ਪਤਾ ਨੀ ਕੀ ਹੋਇਆ ਅੰਸ਼ ਨੂੰ ਖਵਾ ਤੀ ਮੁੰਡੇ ਮੇਰੇ ਨੂੰ ਤੇ ਆਪ ਖਾਧੀ ਕੋਈ ਨੀ।
ਕਿਉਂ?
ਬਸ ਖੜੀ-ਖੜੀ ਨੂੰ ਪਤਾ ਨੀ ਕੀ ਧਿਆਨ ਆ ਗਿਆ ਤੇ ਗੱਲ ਕਰਨ ਲੱਗ ਗਈ ਏਧਰ ਯਾਦ ਆ ਗੀ ਮੁੰਡਾ। ਮੁੰਡਾ ਯਾਦ ਆ ਗਿਆ, ਮੁੰਡਾ ਭਾਵੇਂ ਯਾਦ ਕਰੇ ਨਾ ਕਰੇ।
ਹੂੰ ਫੇਰ ਮਾਂ ਦੀ ਆਂਦਰ ਹੁੰਦੀ ਹੈ ਨਾ।
ਉਹ ਤੇ ਹੈ, ਹੈ ਓਹੀ ਤੇ, ਓਹੀ ਤੇ ਮੈਂ ਕਹਿਨੀ ਹਾਂ ਇਕਦਮ ਭੁੱਲਿਆ ਨੀ ਨਾ ਜਾਂਦਾ ਬੱਚਾ, ਛੱਡਿਆ ਥੋੜ੍ਹਾ ਜਾਂਦਾ ਜਿਹਨੇ ਜਨਮ ਦਿੱਤਾ ਹੋਏ।
ਹੂੰ।
ਬੱਚਾ ਭਾਵੇਂ ਯਾਦ ਕਰੇ ਨਾ ਕਰੇ ਉਹ ਅਲੱਗ ਗੱਲ ਐ।
ਹਾਂ ਉਹ ਹਜੇ ਇਹਨਾਂ ਦੀ ਉਹਦੇ ਚ ਹੈਗਾ ਬਚਪਨਾ। ਉਹਨੂੰ ਹਜੇ ਇਨਾ ਨਹੀਂ ਪਤਾ। ਜਦੋਂ ਸਿਆਣਾ ਹੋਗਾ ਨਾ ਪਰ ਵੈਸੇ ਵੀ ਤੈਨੂੰ ਪਤਾ ਹੀ ਏ ਅੱਜ ਮੁੰਡੇ ਨੀ ਇਨਾ ਕਰਦੇ, ਕੁੜੀਆਂ ਜਿਆਦਾ ਕਰਦੀਆਂ ਵਾ।
ਕੁੜੀਆਂ ਜਿਆਦਾ ਕਰਦੀਆਂ, ਮੁੰਡੇ ਨੀ ਕਰਦੇ ਹੈਗੇ, ਉਹਨੂੰ ਮਿਲੀ ਜਾਨਾਂ ਖਾਨ ਪੀਨ ਨੂੰ ਮਿਲੀ ਜਾਨਾਂ ਵੈ। ਐਸ਼ ਪ੍ਰਸਤੀ ਉਹਦੀ ਹੋਈ ਜਾਨੀ ਆ, ਉਹਨੂੰ, ਉਹਨੂੰ ਕੋਈ ਪਰਵਾਹ ਹੀ ਨੀ।
ਓਹਨੂੰ ਸਕੂਲੇ ਭੇਜਦੇ ਨੇ, ਸਭ ਕੁਛ ਕਰਦੇ ਨੇ, ਜਾਂਦਾ ਸਕੂਲੇ ਉਹ।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
ਹਾਂ। ਪਰਥੋਂ ਚੋਥ ਬੋਲਦੀ ਕਹਿਦੀ ਪਈ ਸੀ, ਵੀ ਜਾਂਦਾ ਸਵੇਰੇ ਮੰਮੀ ਭੇਜਦੀ ਐ ਉਹਨੂੰ ਸਕੂਲੇ।
ਚਲੋ ਇਹਨਾਂ ਦਾ ਬੱਚਾ ਤਾਂ ਸਾਂਭਿਆ ਦਾ ਹੀ ਐ।
ਹਾਂ। ਹੋਰ ਸੁਣਾਓ ਤੁਸੀਂ, ਸਾਡੇ ਬੱਚਿਆਂ ਦਾ ਕੀ ਹਾਲ ਐ?
ਮੇਰੇ ਬੱਚੇ ਤੇ ਠੀਕ ਐ, ਆਹ ਇੱਕ ਆਈ ਐ ਹੁਨ ਲੇਟੀ ਹੋਈ ਐ।
ਅੱਛਾ ਤੇ ਮੁੰਡਾ ਤੁਹਾਡਾ?
ਮੁੰਡਾ ਏਧਰ ਗਿਆ ਗਲੀ 'ਚ ਦੋਸਤ ਆਪਨੇ ਨਾਲ।
ਅੱਛਾ।
ਨੇ ਗਿਆ ਵਾ ਥੋੜੀ ਦੇਰ ਹੋਈ ਆ, ਮੁੰਡਾ ਬੁਲਾਨ ਆ ਗਿਆ ਸੀ, ਯਾਰ ਦੋਸਤ ਓਹਦਾ, ਉਹਦੇ ਨਾਲ ਗਿਆ ਵਾ।
ਅੱਛਾ ਤੇ ਹੁਨ ਤੁਹੀ ਬੁਟੀਕ ਤੇ ਜਾਂਦੇ ਨੀ।
ਮੈਂ ਅੱਜ ਗਈ ਸੀਗੀ ਤੇ ਮੈਂ ਜਦੋਂ ਤਿੰਨ ਵਜੇ ਘਰ ਆਈ ਆ, ਉਹਦੇ ਬਾਅਦ ਮੇਰਾ ਦਿਲ ਹੀ ਨੀ ਕੀਤਾ ਜਾਨ ਤੇ ਢਾਈ ਵਜੇ ਘਰ ਆਈ ਆਾਂ। ਮੈਂ ਸੋ ਗਈ। ਬਸ ਮੈਂ ਦਿਲ ਹੀ ਨੀ ਕੀਤਾ, ਉਹ ਮੈਂ ਤੇ ਆਲਸਨ ਹੈਗੀ, ਹੈਗੀ ਆਂ। ਸਾਡੀ ਬੁਟੀਕ ਵਾਲੀ ਜਾਦਾ ਵਾ। ਮੈਂ ਨੀ ਦੁਕਾਨ ਤੇ ਜਾਂਦੀ, ਉਹ ਵੀ ਨੀ ਆਂਦੀ ਹੈਗੀ, ਉਹ ਵੀ ਨੀ ਖੋਲਦੀ ਫੇਰ।
ਅੱਛਾ।
ਉਹ ਕਹਿੰਦੀ ਤੁਸੀਂ ਨੀ ਆਂਦੇ ਹੈਗੇ, ਮੇਰਾ ਦਿਲ ਨੀ ਲੱਗਦਾ ਮੈਂ ਕੱਲੀ ਬਹਿੰਦੀ ਨੀ ਕੰਮ ਸਾਡਾ ਇੰਨਾ ਪੈਂਡਿੰਗ ਹੋਇਆ ਦਾ ਵੈ।
ਅੱਛਾ।
ਪਲੇ ਸਕੂਲ ਦੀ ਯੂਨੀਫਾਰਮ ਬਨਾਨੀਆਂ ਵੈ, ਮੈਂ ਅਠਾਈ ਜੂਨ ਬਨਾਨੀਆਂ ਮੈਂ, ਦਸ ਬਾਰਾਂ ਹਜ਼ਾਰ ਦਾ ਕੰਮ ਵੈ।
ਅੱਛਾ।
ਤੇ ਉਹ ਨੀ ਸਾਡੇ ਕੋਲ ਹੋਣ ਡਿਆ, ਹਜੇ ਕੀ
ਅਹ ਯੂਨੀਫਾਰਮ ਤੇ ਸਿੱਧੀ ਹੁੰਦੀ ਐ ਨਾ, ਔਖਾ ਹੁੰਦਾ ਹੀ ਨੀ ਕੰਮ।
ਹਾਂ ਕੀ ਐ ਦੋ ਚਾਰ ਦਿਨਾਂ 'ਚ ਕੋਈ ਤੁਰਪਾਈ ਨੀ ਕਰਨੀ, ਕੋਈ ਕੁਛ ਨੀ ਕਰਨੀ, ਮੇੜ ਦੀ ਹੈ ਨਾ ਮੇੜ ਦੀ ਯੂਨੀਫਾਰਮ ਐ। ।
ਅੱਛਾ- ਅੱਛਾ।
ਹਾਂ। ਤੇ ਜਿਹੜੀ ਉੱਥੇ ਲੱਗੀਆਂ ਹੋਈਆਂ ਵ।
ਮੇਰਾ ਤੇ ਮਨ ਕਰਦਾ ਮੈਨੂੰ ਲੁਧਿਆਣੇ ਆ ਕੇ ਨਾ ਕੱਪੜੇ ਸੀਣੇ ਚਾਲੂ ਕਰਦਾ।
ਹਾਂ। ਜਿ ਦਿਨ ਗਨ ਦਾ ਆਡਰ ਹੈ ਉਹ ਮੈਨੂੰ ਕਹੀ ਜਾਣਗੇ। ਨ ਬੀਬੀ। ਇਹ ਨੀ ਭੈਣ, ਕਦੇ ਕੁਛ ਕਦੀ ਕੁਛ ਦੀਪਿਕਾ, ਆਪਾਂ ਕੰਮ ਕਿੱਦਾਂ ਕਰਾਂਗੀ ਆ। ਤੇ ਸਾਡੇ ਦਸ- ਬਾਰਾਂ ਹਜ਼ਾਰ ਦਾ ਕੰਮ ਅੱਗੇ ਬਣਾਈਆਂ ਨਾ। ਉਹਨਾਂ ਨੇ ਛੁੱਟੀਆਂ ਤੋਂ ਪਹਿਲਾਂ ਬਣਵਾਈ ਸੀਗੀ। ਉਦੋਂ ਅਸੀਂ ਬਾਰਾਂ ਯੂਨੀਫਾਰਮ ਬਣਾ ਕੇ ਦਿੱਤੀਆਂ ਸੀਗੀਆਂ।
ਅੱਛਾ।
ਕਿ ਨਾ ਫੇਰ ਹੁਣ ਉਹਨਾ ਨੇ ਫਿਰ ਅਠਾਈ ਦਾ ਦਿੱਤਾ ਹੋਇਆ ਆਰਡਰ। ਕੱਪੜਾ ਵੀ ਭੇਜ ਦਿੱਤਾ ਵਾ। ਸਲਾਈਆਂ ਲਾ ਲਈਆਂ। ਤਰਪਾਈਆਂ, ਤਰਪਾਈਆਂ ਕਰਨੀਆਂ। ਕੋਈ ਨ ਮੈਂ ਆਪਣੇ ਘਰ ਨੀ ਕਰਦੀ ਕੋਈ ਨੀ। ਮੈਂ ਬਡੀਕ ਕਰਦੇ ਹਾਂ।
ਮਤਲਬ ਕਿ ਉਹਨਾਂ ਵੱਲੋਂ ਹੀ ਹੈ ਨਾ ਕੰਮ, ਆਪਣੇ ਵੱਲੋਂ ਕੁਛ ਨੀ।
ਨਹੀਂ, ਆਪਣੇ ਵੋਂ ਮੈਨ ਜਿਹੜੇ ਮੇਰੇ ਸੂਟ ਆਉਂਦੇ ਮੈਂ ਉੱਥੇ ਸੀਨੀ ਆਂ। ਮੈਨੂੰ ਆਪਣੇ ਵੀ ਆਏ ਹੋਏ ਆ ਤਿੰਨ- ਚਾਰ ਸੂਟ ਆਏ ਆ। ਇੱਕ ਤਾਂ ਸੀਤਾ ਹੈ। ਤਿੰਨ ਹੈਗੇ ਆ।
ਠੀਕ- ਠੀਕ।
ਉਹ ਦਾ ਵੀ ਕੱਢਣਾ ਪੈਂਦਾ ਨਾ ਨਾਲ- ਨਾਲ ਉਹ ਤਾਂ ਕਹਿੰਦੇ ਤੁਸੀਂ ਆਪਣਾ ਵੀ ਕੱਢੋ।
ਹਮ- ਹਮ। ਮੈਂ, ਮੈਨੂੰ ਵੀ ਆਏ ਦੇ ਸੀ ਇੱਕ- ਦੋ ਮੈਂ ਵੀ ਸੀਤੇ ਕੱਲ ਮੈਂ ਆਪਣਾ ਸੀਤਾ ਇੱਕ। ਹੁਣ ਮੈਂ ਗਈ ਸੀ ਨਾ। ਉੱਥੇ ਪੰਮੇ ਉਹਣਾ ਦੇ ਘਰ ਬਟਾਲੇ।
ਹਮ।
ਤੇ ਉਹਨਾਂ ਨੇ ਮੈਨੂੰ ਸੂਟ ਦਿੱਤਾ। ਫਿਰ ਇਕ ਮੇਰੀ ਭਰਜਾਾਈ ਨੂੰ ਦਿੱਤਾ ਤੇਨੂੰ ਦਿੱਤਾ। ਉਹ ਹੁਣ ਮੈਂ ਕੱਲ ਸੀ ਕੇ ਪਾਇਆ। ਅੱਜ
ਉਹੀ ਪਾਇਆ ਤਾਂ ਹੁਣਾ ਅੱਜ ਫਿਰ ਆ।
ਹਮ।
ਸਨਾ ਲੱਗਦਾ ਸੀ।
ਹਮ। ਮੈਂ ਕਿਹਾ, ਕਿੰਨੇ ਸਾਲਾਂ ਬਾਅਦ ਮਿਲਿਆ ਆਪਣੇ ਭਰਾ।